ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਠੀਕ ਹੈ।
ਹਾਂਜੀ, ਵਧੀਆ-ਵਧੀਆ ਤੁਸੀਂ ਸੁਣਾਓ?
ਹਾਂਜੀ। ਹਾਂਜੀ ਹਾਂਜੀ ਵਧੀਆ, ਬਸ‌ ਕੁਝ ਨੀ ਨਾਸ਼ਤਾ ਬਣਾ ਕੇ ਹਟੀ ਸੀ ਜੀ।
ਅੱਛਾ, ਅੱਛਾ ਹੋਰ ਘਰ ਪਰਿਵਾਰ ਸਭ ਵਧੀਆ?
ਹਾਂਜੀ, ਸਾਰੇ ਹੈਗੇ ਆ ਜੀ ਤੁਹਾਡੇ ਘਰੇ ਠੀਕ ਨੇ ਸਾਰੇ।
ਹਾਂਜੀ, ਹਾਂਜੀ ਸਾਡੇ ਘਰੇ ਬਹੁਤ ਵਧੀਆ। ਮੈਂ ਕਾਫ਼ੀ ਚਿਰ ਤਾਂ ਤੁਹਾਨੂੰ ਯਾਦ ਕਰਦਾ ਸੀਗਾ। ਮੈਂ ਕਿਹਾ ਤੁਹਾਨੂੰ ਫੋਨ ਕਰਨਾ ਆ। ਟਾਈਮ ਨਹੀਂ ਸੀ ਮਿਲਦਾ ਅਤੇ ਅੱਜ ਮੈਂ ਕਿਹਾ ਤੁਹਾਨੂੰ ਫ਼ੋਨ ਕਰਾਂ। ਹਾਂਜੀ ਭੈਣ ਜੀ। ਸਾਡੇ ਇੱਥੋਂ ਨਾ ਜੱਥਾ ਚੱਲਾ ਸੀਗਾ ਹਜ਼ੂਰ ਸਾਹਿਬ ਅਤੇ ਆਪਾਂ ਨਾ ਇੱਕ। ਇੱਕ ਆਪਣਾ ਟ੍ਰਰੇਨ 'ਚ ਨਾ ਡੱਬਾ ਹੀ ਬੁੱਕ ਕਰਾ ਰਹੇ ਹਾਂ। ਕਿਉਂਕਿ ਦੇਖੋ ਸਾਡੇ ਏਥੋ ਨਾ ਹਰ ਸਾਲ ਬਹੁਤ ਸੰਗਤ ਜਾਂਦੀ ਹੈ ਜਿਹਦੇ ਕਰਕੇ ਨਾ ਟਿਕਟ ਮਿਲਦੀ ਨਹੀਂ। ਕਨਫਰਮ ਨਹੀਂ ਹੁੰਦੀ, ਕਈਆਂ ਦੀ ਵੇਟਿੰਗ ਵਿੱਚ ਹੁੰਦੀ ਏ। ਹੁਣ ਦੇਖੋ ਹਰ ਇੱਕ ਬੰਦਾ ਇੰਨੀ ਮਹਿੰਗੀ ਟਿਕਟ ਬੁੱਕ ਕਰਾਉਂਦਾ। ਪਰ ਦੇਖੋ ਜਦੋਂ ਕਨਫ ਕਨਫਰਮ ਨਾ ਹੋਏ ਰੁਲਣਾ ਪਏ ਬੱਚਿਆਂ ਨਾਲ ਤਾਂ ਬੜਾ ਔਖਾ ਹੋ ਜਾਂਦਾ ਹੈ ਨਾ। ਤੇ ਉਸ ਕਰਕੇ ਨਾ ਅਸੀਂ ਇਸ ਵਾਰ ਨਾ ਆਪਣਾ। ਅਵ ਪੂਰਾ ਡੱਬਾ ਹੀ ਬੁੱਕ ਕਰਾ ਰਹੇ ਹਾਂ। ਜਿੱਦਾਂ ਮਤਲਬ ਅਸੀਂ ਪਹਿਲਾਂ ਸੋਚ ਰਹੇ ਸੀਗੇ ਕਿ ਆਪਾਂ ਨਾ ਥਰਡ ਏਸੀ ਚ ਕਰਾ ਲਈਏ। ਪਰ ਫਿਰ ਆਪਾਂ ਦੇਖਿਆ ਜਾਏ ਤਾਂ ਹਰ ਇੱਕ ਬੰਦੇ ਦਾ ਬਜਟ ਨਹੀਂ ਹੁੰਦਾ ਥਰਡ ਏ ਸੀ ਦਾ ਹੈ ਨਾ।
ਹਾਂਜੀ।
ਤੇ ਆਪਾਂ ਸੋਚਿਆ ਸੀਗਾ ਕਿ ਆਪਾਂ ਨਾ ਸਲੀਪਰ ਦਾ ਇੱਕ ਡੱਬਾ ਬੁੱਕ ਕਰਾ ਰਹੇ ਹਾਂ। ਤੇ ਉਹਦੇ ਲਈ ਦੇਖੋ। ਸਾਨੂੰ ਨਾ ਤੁਹਾਡਾ ਥੋੜ੍ਹਾ ਜਿਹਾ ਸਾਥ ਚਾਹੀਦਾ। ਆਪਾਂ ਇੱਕ ਐਪਲੀਕੇਸ਼ਨ ਵਗੈਰਾ ਤੇ ਲਿਖੀ ਹੋਈ ਏ। ਹੁਣ ਆਪਾਂ ਸਾਡੇ ਇੱਥੇ ਨਾ। ਇੱਕ ਗੁਰਦੁਆਰਾ ਸਾਹਿਬ ਆ ਤੇ ਓਧਰੋਂ ਦੀ ਨਾ ਸਟੈਂਪ ਲਗਵਾ ਕੇ ਨਾ ਆਪਾਂ ਸਟੇਸ਼ਨ ਤੇ ਜਾਣਾ ਆ। ਜਿੱਦਣ ਬੁਕਿੰਗ ਹੋਣੀ ਹੈ ਸਟਾਰਟ ਮੇਰਾ ਖਿਆਲ ਪੰਜ ਅਗਸਤ ਨੂੰ ਹੋਣੀ ਸਟਾਰਟ। ਤੇ ਆਪਾਂ ਨਾ ਤੁਹਾਡਾ ਥੋੜ੍ਹਾ ਸਾਨੂੰ ਸਹਿਯੋਗ ਚਾਹੀਦਾ। ਜਿੱਦਾਂ ਤੁਸੀਂ ਨਾਲ ਚੱਲੋਗੇ, ਆਪਣਾ ਗੁਰਦੁਆਰਾ ਸਾਹਿਬ?
ਹਾਂਜੀ-ਹਾਂਜੀ, ਚਲ ਲਾਂਗੇ ਜੀ।
ਅਤੇ ਆਪਣਾ ਨਾ ਆਪਾਂ ਦੇਖੋ, ਆਪਾਂ ਡੱਬਾ ਬੁੱਕ ਕਰਾ ਰਹੇ ਹਾਂ। ਜਿਹਦੇ ਵਿੱਚ ਆਪਣਾ ਤੁਹਾਡੇ ਕਿੰਨੇ ਕੁ ਕਿੰਨੇ ਕ ਮੈਂਬਰ ਹੋ ਜਾਣਗੇ?
ਦੀ ਨਹੀਂ ਗੱਲ, ਦਸ ਬਾਰਾਂ ਕ ਹੋ ਹੀ ਜਾਣਗੇ ਸਾਡੇ ਜੀ।
ਅੱਛਾ, ਅੱਛਾ ਪਤਾ ਕੀ ਗੱਲ ਹੈ ਦੇਖੋ। ਅਸੀਂ ਡੱਬਾ ਆਉਣ ਦਾ ਵੀ ਬੁੱਕ ਕਰਾ ਲਵਾਂਗੇ ਅਤੇ ਜਾਣ ਦਾ ਵੀ ਬੁੱਕ ਕਰਾ ਲਾਂਗੇ। ਜਿਹਦੇ 'ਚ ਸਾਨੂੰ ਦੇਖੋ ਬਾਈ ਚਾਂਸ ਕਈ ਵਾਰ ਕੁਛ ਐਸੇ ਵੀ ਬੰਦੇ ਮਿਲ ਜਾਂਦੇ ਨੇ, ਜਿਹਨਾਂ ਕੋਲ ਵਿਚਾਰਿਆਂ ਕੋਲ ਸੀਟਾਂ ਨਹੀਂ ਹੈ। ਬਟ ਬੱਚੇ ਛੋਟੇ ਨੇ, ਬੰਦਾ ਆਪ ਦਾ ਡੱਬਾ ਹੁੰਦਾ ਪੂਰਾ ਬੰਦਾ ਅਡਜਸਟ ਕਰ ਲੈਂਦਾ। ਕਿ ਨਹੀਂ ਦੇਖੋ ਅਗਰ ਮੈਂ ਹਜ਼ੂਰ ਸਾਹਿਬ ਦੀ ਗੱਲ ਕਰਾਂ ਤੇ, ਉੱਥੇ ਜਾ ਮੈਂ ਤੇ ਕਿੰਨਾ ਵਾਰ ਹੋ ਹੀ ਆਇਆ ਵਾਂ। ਉੱਥੇ ਤੇ ਬਹੁਤ ਹੁਣ ਜੇ। ਜਿਵੇਂ ਮੰਨ ਲਓ, ਆਪਾਂ ਜਦੋਂ ਜਾਈਦਾ ਆ ਅਹ ਜਿੱਦਾਂ ਦੋ ਦਿਨ ਲੱਗਦੇ ਆ। ਇੱਕ ਦਿਨ ਆਪਾਂ ਜਿੱਦਾਂ ਚੜ੍ਹੀ ਦਾ ਅਗਲੇ ਦਿਨ ਸ਼ਾਮ ਨੂੰ ਪਹੁੰਚੀਦਾ ਅਤੇ ਉੱਥੇ ਰੂਮਸ ਵੀ ਬਹੁਤ ਬਹੁਤ ਵਧੀਆ ਨੇ, ਬਿਲਕੁਲ ਸਾਫ਼ ਸੁਥਰੇ ਐਨ ਆਰ ਆਈ ਰੂਮਸ ਨੇ ਪੈਸੇ ਵੀ ਬਹੁਤ ਘੱਟ ਨੇ, ਕਿਰਾਇਆ ਅਗਰ ਦੇਖਿਆ ਜਾਏ ਨਾ ਕਮਰਿਆਂ ਦਾ ਤੇ ਮੰਨ ਲਓ। ਤੁਸੀਂ ਅਗਰ ਜਿੱਦਾਂ ਹੁਣ ਤੁਹਾਡੀ-ਤੁਹਾਡੀ ਫੈਮਿਲੀ ਹੋ ਗੀ, ਇੱਕ ਸਾਡੀ ਫੈਮਿਲੀ ਆਪਾਂ ਨਾ ਇਕੱਠਾ ਹੀ ਰੂਮ ਲੈਲਾਗੇ। ਹਨਾ ਤੇ ਅਗਰ ਦੇਖ ਦੇਖਿਆ ਜਾਏ, ਉੱਧਰ ਨਾ ਦੋ ਦਿਨ ਤਾਂ ਦੇਖੋ ਆਉਣ ਦੇ ਲੱਗਣਗੇ, ਦੋ ਦਿਨ ਜਾਣ ਦੇ ਤੇ ਬਾਕੀ ਪੰਜ ਦਿਨ ਅਸੀਂ ਉੱਥੇ ਰਹਿਣਾ ਏ।
ਹਨਾ। ਪੰਜ ਦਿਨ ਵਿੱਚੋਂ ਦੇਖੋ, ਇੱਕ ਦਿਨ ਅਸੀਂ ਲੋਕਲ ਗੁਰਦੁਆਰੇ ਸਾਹਿਬ ਜਾਵਾਂਗੇ। ਮੰਨ ਲਓ ਉੱਥੇ ਦਸ ਪੰਦਰਾਂ ਗੁਰ ਗੁਰਦੁਆਰੇ ਸਾਹਿਬ ਨੇ ਹੀਰਾ ਘਾਟ, ਸ਼ਿਕਾਰ ਘਾਟ ਅਹ ਮਾਲ ਟੇਕੜੀ ਸਾਹਿਬ ਹਨਾ। ਤੇ ਆਪਾਂ ਇੱਥੇ ਜਾਵਾਂਗੇ ਇੱਕ ਦਿ ਦਿਨ ਅਸੀਂ ਜਾਵਾਂਗੇ ਨਾਨਕ ਝੀਰਾ ਸਾਹਿਬ। ਜਿੱਥੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਬ ਹੈਗਾ ਨਾ ਜਿੱਥੇ ਉਹਨਾਂ ਨੇ ਪੰਜ। ਜਾਂ ਮਾਰਿਆ ਸੀਗਾ ਪੰਜੇ ਨਾਲ ਮਤਲਬ ਜਲ ਕੱਢਿਆ ਸੀਗਾ ਉੇ। ਉਥੋਂ ਜਿੱਥੇ ਉੱਥੇ ਜਲ ਦੀ ਬਹੁਤ ਦਿੱਕਤ ਸੀਗੀ।
ਹਾਂਜੀ ਤੇ ਅ ਵੀਰ ਜੀ ਮੈਂ ਪੁੱਛਣਾ। ਕਿ ਅਹ ਲੋਕਲ ਚ ਗੁਰਦੁਆਰੇ ਤੁਸੀਂ ਜਾਓਗੇ ਉਹਦਾ ਕਿਰਾਇਆ ਕਿੰਨਾ ਲੱਗ ਜੂਗਾ।
ਉਹਦਾ ਕਿਰਾਇਆ ਭੈਣ ਜੀ ਦੇਖੋ ਨਾ ਡੇਢ ਸੌ ਰੁਪਏ ਟਿਕਟ ਹੈਗੀ ਹੈ ਇੱਕ ਬੰਦੇ ਦੀ ਮੰਨ ਲਓ ਅਗਰ ਆਪ। ਆਪਾਂ ਸੈਵਨ ਸੀਟਰ ਫਿਫਟੀਨ ਸੀਟਰ ਆਪਾਂ ਕੋਈ ਵੀ ਗੱਡੀ ਕਰਦੇ ਹਾਂ ਨਾ ਅਤੇ ਡੇਢ ਸੌ ਰੁਪਇਆ। ਕਿਰਾਇਆ ਤੇ ਦੇਖੋ ਪੈਂਦਾ ਹੀ ਏ ਪੰਦਰਾਂ ਵੀਹ ਗੁਰਦੁਆਰੇ ਜੇ ਹੁਣ ਤੁਸੀਂ ਇਹ ਹਿਸਾਬ। ਲਗਾਓ। ਬਿਲਕੁਲ ਮਤਲਬ ਸਵੇਰੇ ਜਾਓ ਸ਼ਾਮੀ ਵਾਪਸ ਹਰ ਇੱਕ ਗੁਰਦੁਆਰੇ ਸਾਹਿਬ ਜਾ ਕੇ ਸਾਨੂੰ। ਹਰ ਇੱਕ ਗੁਰਦੁਆਰਾ ਸਾਹਿਬ ਦਾ ਇਤਿਹਾਸ ਪਤਾ ਲੱਗਦਾ। ਕਿ ਸਾਡੀ ਐ ਮਤਲਬ, ਜੋ ਸਾਡੀ ਸਿੱਖੀ 'ਚ ਕੀ ਹੋਇਆ ਸੀ ਹੈ ਨਾ। ਹਰੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਏ ਹਨਾ। ਨਾਲੇ ਉੱਧਰ ਗੁਰ ਹਜ਼ੂਰ ਪ੍ਰਭ ਸੇਵਾ ਹੈਗਾ ਸੱਚਖੰਡ, ਉੱਧਰ ਬਾਬਾ ਗੁਰੂ ਗੋਬਿੰਦ ਸਿੰਘ ਜੀ ਦਾ ਅਠਾਰਾਂ ਘੰਟੇ ਉੱਥੇ ਨਿਵਾਸ ਹੁੰਦਾ ਏ। ਚੌਵੀ ਘੰਟਿਆਂ ਵਿੱਚੋਂ
ਹੈਲੋ।
ਕਿਸੇ ਵੀ ਰੂਪ ਵਿੱਚ ਮਹਾਰਾਜ ਉੱਥੇ ਆ ਆਉਂਦੇ ਨੇ, ਕਿਸੇ ਵੀ ਰੂਪ ਵਿੱਚ
ਹਾਂਜੀ। ਉੱਥੇ ਨਾ ਆਪਣਾ ਗਾਗਰ ਦੀ ਸੇਵਾ ਹੁੰਦੀ ਜੀ, ਭੈਣ ਜੀ ਡੇਢ ਵਜੇ ਸਵੇਰੇ ਜਿੱਦਾਂ ਗੋਦਾਵਰੀ ਨਦੀ ਤੋਂ ਜਲ ਲੈ ਕੇ ਆਉਂਦੇ ਆ। ਤੇ ਸੱਚਖੰਡ ਲੈ ਕੇ ਜਾਂਦੇ ਨੇ, ਤੇ ਫਿਰ ਆਪਣਾ ਸ਼ਸਤਰਾਂ ਨੂੰ ਇਸ਼ਨਾਨ ਵਗੈਰਾ ਕਰਾਉਂਦੇ ਹੈਗੇ।
ਅੱਛਾ -ਅੱਛਾ ਜੀ।
ਹਾਂਜੀ। ਤੇ ਉਸ ਤੋਂ ਬਾਅਦ ਨਾ ਉੱਧਰ ਨਾ ਜਿੱਦਾਂ, ਆਪਾਂ ਦੀਵਾਲੀ ਤੋਂ ਬਾਅਦ ਜਾਊਗੇ। ਤੇ ਉੱਥੇ ਨਾ ਨਗਰ ਕੀ ਕੀਰ ਕੀਰਤਨ ਵੀ ਹੈਗਾ ਆ ਬਹੁਤ ਵ ਵੱਡਾ ਨਗਰ ਕੀਰਤਨ ਨਿਕਲਦਾ ਵਿਸ਼ਾਲ ਨਗਰ ਕੀਰਤਨ ਮਤਲਬ ਪੂਰੇ ਨਾਾਂਦੇੜ ਸਾਹਿਬ 'ਚ ਘੁੰਮਦਾ ਆ ਪੂਰੇ ਉੱਥੇ ਮੇਰੇ ਖਿਆਲ ਚਾਰ ਖ ਨਹੀਂ ਪੰਜ। ਚੌਂਕ ਬਹੁਤ ਵੱਡੇ -ਵੱਡੇ ਸਾਰਾ ਮਤਲਬ ਇੱਕ। ਚੌਂਕ ਤੋਂ ਦੂਸਰੇ ਚੌਂਕ 'ਤੇ ਮਤਲਬ ਤੁਸੀਂ ਮੰਨ ਲਓ। ਅਹ ਚਾਰ ਖਨੀ ਪੰਜ ਵਜੇ ਨਿਕਲਦਾ ਹੈ ਗੁਰੂ ਗ੍ਰੰਥ ਸਾਹਿਬ ਭਵਨ ਹੈਗਾ ਉੱਥੇ ਜਿੱਥੇ। ੋਂ ਨਗਰ ਕਿਰ ਨਿਕਲਦਾ ਤੇ ਸੱਚਖੰਡ ਪਹੁੰਚ। ਆ ਉੱਧਰ ਤਿੰਨ ਚਾਰ ਦਿਨ ਦਾ ਸਮਾਗਮ ਹੁੰਦਾ ਗੁਰ। ੁਰੂ ਗ੍ਰੰਥ ਸਾਹਿਬ ਭਵਨ ਜਿੱਦਾਂ ਮੰਨ ਲਓ ਬਾਹਰ ਦੇ ਰਾਗੀ ਬੁਲਾਉਂਦੇ ਆ ਕੋਈ ਦਰਬਾਰ ਸਾਹਿਬ ਦਾ। ਕੋਈ ਪਟਨਾ ਸਾਹਿਬ ਦਾ ਹਨਾ ਤੇ ਮਤਲਬ। ਉੱਥੇ ਤਾਂ ਭੈਣ ਜੀ ਬਹੁਤ ਨਜ਼ਾਰੇ ਨੇ ਮੈਂ ਤਾਂ ਤਾਂ ਹੀ ਤੁਹਾਨੂੰ ਕਾਲ ਕੀਤੀ ਸੀਗੀ ਮੈਨੂੰ ਭਾਜੀ ਮਿਲੇ ਸੀ ਤੇ ਭਾਜੀ ਕਹਿੰਦੇ ਸੀ ਇਸ ਵਾਰ ਉਹਨਾਂ ਨੂੰ ਤੁਸੀਂ ਵੀ ਜਾਣਾ ਹੈ ਤੇ ਫਿਰ ਦੇਖੋ ਅਸੀਂ ਕਿਹਾ ਬੀ ਐਤਕੀ ਤਾਂ ਬਹੁਤ ਸੰਗਤ ਹੋ ਰਹੀ ਇਕੱਠੀ ਤੇ ਮੈਂ ਕਿਹਾ ਚਲੋ ਮੈਂ ਨਾ ਪੁੱਛ ਅੱਛਾ ਬਈ ਆਪਾਂ ਨਾ ਡੱਬਾ ਹੀ ਬੁੱਕ ਕਰਾ ਲੈਂਦੇ ਹਾਂ
ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਤੁਹਾਡੀ ਤਾਂ ਪੱਕੀ ਹੈਗੀ ਜੀ ਹਾਂਜੀ
ਕੀ ਗੱਲ ਭੈਣ ਜੀ ਦੇਖੋ ਬੱਚਿਆਂ ਨਾਲ ਦੇਖੋ ਸਭ ਦੀ ਫੈਮਿਲੀ 'ਚ ਕੋਈ ਨਾ ਕੋਈ ਛੋਟੇ ਬੱਚੇ ਹੈਗੇ ਨੇ ਫਿਰ ਦੇਖੋ ਅਗਰ ਟਿਕਟ ਕਨਫਰਮ ਨਾ ਹੋਏ ਤਾਂ ਬੜੀ ਜ਼ਿਆਦਾ ਦਿੱਕਤ ਦਿੱਕਤ ਆਉਂਦੀ ਬਾਅਦ ਵਿੱਚ ਨਾ ਦੇਖੋ ਬੰਦਾ ਕਿੰਨੂੰ ਕਹੇ ਦੇਖੋ ਹਰ ਇੱਕ ਬੰਦਾ ਪੈਸੇ ਖਰਚ ਕੇ ਜਾ ਰਿਹਾ ਔਰ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਕੰਫਰਟੇਬਲ ਹੋ ਕੇ ਜਾਵਾਂ ਹੈ ਨਾ
ਹਾਂਜੀ ਹਾਂ ਸਹੀ ਗੱਲ ਹੈ ਜੀ।
ਕੰਫਰਟੇਬਲ ਹੋ ਕੇ ਸੋ ਨੀ ਪਾਏਗਾ ਬੈਠ ਨੀ ਪਾਏਗਾ ਫੇਰ ਇਹ ਦੇਖੋ ਪੈਸੇ ਤਾਂ ਹਰ ਇੱਕ ਇੱਕ ਬੰਦਾ ਖਰਚ ਰਿਹਾ
ਹਾਂਜੀ ਹਾਂਜੀ
ਹੈ ਨਾ ਫਿਰ ਮੈਂ ਤਾਂ ਹੀ ਤੁਹਾਨੂੰ ਕੋਲ ਕੀਤੀ ਸੀ ਮੈਂ ਕਿਹਾ ਮੈਂ ਨਾ ਕਨਫਰਮ ਕਰ ਲਾਂ ਕੀ ਆਪਾਂ ਪੰਜ ਅਗਸਤ ਨੂੰ ਟਿਕਟ ਬੁੱਕ ਕਰਨੀ ਹੈ ਮਤਲਬ ਆਪਾਂ ਜਾਵਾਂਗੇ ਸਟੇਸ਼ਨ ਤੇ ਪਰ ਅਸੀਂ ਉਸ ਤੋਂ ਪਹਿਲੇ ਗੁਰਦੁਆਰਾ ਸਾਹਿਬ ਤੋਂ ਮੋਹਰ ਲਵਾ ਲਾਂਗੇ ਆਪਣਾ ਜਿੰਨੇ ਵੀ ਭੈਣ ਭਾਈ ਨੇ ਸਭ ਦੇ ਨਾਂ ਲਿਖ ਲਾਂਗੇ ਅਤੇ ਇੱਕ ਵਾਰ ਆਪਾਂ ਨਾ ਥੋੜ੍ਹਾ ਜਿਹਾ, ਐਸਟੀਮੇਟ ਲਗਾਉਣਾ ਆ, ਕਿ ਕਿੰਨੇ ਕੁ ਬੰਦੇ ਹੈਗੇ ਆ।
ਤੁਹਾਡੇ ਤਾਂ ਦਸ ਬਾਰਾਂ ਕੁ ਹੋ ਜਾਂਣਗੇ ਜੀ, ਹਾਂਜੀ
ਤੁਸੀਂ ਸੁਣਾਓ ਪਹਿਲਾਂ ਤੁਸੀਂ ਗਏ ਕਦੀ।
ਨਹੀਂ ਨਹੀਂ ਅਸੀਂ ਤੁਹਾਡੇ ਪੰਜ ਤੁਸੀਂ ਕਹਿ ਰਹੇ ਸੀ, ਜੋ ਕਰਨਾਟਕਾ ਬਿਦਰ ਲੈ ਕੇ ਜਾਂਦੇ ਨਾਨਕ ਧੀਰੇ ਸਾਹਿਬ ਤੇ ਉਥੇ ਦਾ ਕਰਾਇਆ ਕਿੰਨਾ ਲੱਗ ਜਾਊਗਾ ਵੈਸੇ
ਦੇਖੋ ਉੱਥੇ ਦਾ ਕਿਰਾਇਆ ਤਾਂ ਸਾਢੇ ਕੁ ਚਾਰ ਸੌ ਆ, ਪਰ ਨਾ ਮੈਂ ਇਸ ਵਾਰ ਪਤਾ ਪਤਾਂ ਕੀ ਸੋਚਿਆ ਆ ਦੇਖੋ, ਅਸੀਂ ਪੰਜ ਦਿਨ ਉੱਥੇ ਸਟੇਅ ਕਰਨਾ ਆ ਆਪਾਂ ਨਾ ਉੱਥੇ ਦ ਇੱਕ ਇੱਕ ਦਿਨ ਜਾਊਂਗੇ ਸ਼ਾ ਅਗਲੇ ਦਿਨ ਵਾਪਸ ਆਊਂਗੇ ਕਿਉਂ ਕਿਉਂਕਿ ਆਪਾਂ ਨਾ ਉੱਥੇ ਨਾਈਟ ਸਟੇਅ ਕਰ ਲਵਾਂਗੇ ਦੇਖਾਂਗੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰਾਂਗੇ ਕੀਰਤਨ ਸੁਣਾਗੇ ਹਨਾ ਫੇਰ ਮੈਂ ਪਤਾ ਕੀ ਸੋਚ ਭੈਣ ਜੀ ਮੈਂ ਦੇਖਿਆ ਸੀਗਾ ਉੱਧਰੋਂ ਦੀ ਨਾ ਟ੍ਰਰੇਨ ਜਾਂਦੀ ਹੈ ਨਾਂਦੇੜ ਤੋਂ ਕਰਨਾਟਕਾ ਤੇ ਆਪਾਂ ਟਰੇਨ ਤੇ ਚੱਲਾਂਗੇ ਸਵੇਰੇ-ਸਵੇਰੇ ਤੜਕੇ ਪੰਜ ਸਾਢੇ ਪੰਜ ਵਜੇ ਟਰੇਨ ਹੈਗੀ ਆ ਆਪਾਂ ਟਰੇਨ ਤੇ ਚਲਾਂਗੇ, ਤੇ ਅਗਲੇ ਦਿਨ ਸ਼ਾਮ ਨੂੰ ਵੀ ਓੱਥੋਂ ਟਰੇਨ ਹੈਗੀ ਛੇ ਕੁ ਨਈ ਸਾਢੇ ਛੇ ਹਨਾ ਆਪਾਂ ਨਾ ਵਾਪਸੀ ਦੀ ਵੀ ਟ੍ਰੇਨ ਹੈਗੀ ਹੈ ਤੇ ਮੈਂ ਇਹੀ ਸੋਚ ਜਿਹਾ ਸੀਗਾ ਮੈਂ ਕਿਹਾ ਵੀ ਆਪਾਂ ਨਾ ਟ੍ਰਰੇਨ 'ਤੇ ਹੀ ਜਾਵਾਂਗੇ ਕਿਉਂਕਿ ਦੇਖੋ ਇੱਕ ਦਿਨ ਲਈ ਸਾਡੇ ਸਾਢੇ ਚਾਰ ਸੌ ਦਾ ਚਲੋ ਕੋਈ ਗੱਲ ਨਹੀਂ ਦੇਖੋ ਦੋ ਕਿਰਾਇਆ ਪਾੜਾ ਉਤੇ ਲੱਗਣਾ ਹੀ ਹੈਗਾ ਪਰ ਬੰਦਾ ਹੱਥ ਲਾਉਣ ਜਾਏ ਉਹ ਮੈਨੂੰ ਥੋੜਾ ਜਾ ਨਾ ਉਹ ਲੱਗ ਰਿਹਾ ਸੀਗਾ ਤੇ ਮੈਂ ਕਿਹਾ ਬਇ ਆਪ ਆਪਨਾ ਇੱਕ ਦਿਨ ਕਰਨਾ ਹੀ ਆ ਉੱਥੇ ਸ ਦੇਖੋ ਚਾਰ ਦਿਨ ਸੱਚਖੰਡ ਲਈ ਬਹੁਤ ਆ ਚਾਰ ਦਿਨ ਆਪਾਂ ਸੱਚਖੰਡ ਰਹਿ ਲਵਾਂਗੇ ਇੱਕ ਦਿਨ ਆਪਾਂ ਦੋ ਦਿਨ ਉੱਥੇ ਲਾਵਾਂਗੇ ਹਨਾ ਤੇ ਫੇਰ ਭਾਜੀ ਦੀਆਂ ਛੁੱਟੀਆਂ ਹੈਗੀਆਂ ਬੱਚਿਆਂ ਦੀ ਛੁੱਟੀਆਂ ਤੁਹਾਡੀ ਦੀਵਾਲੀ ਤੋਂ ਬਾਅਦ ਅੱਛਾ ਅੱਛਾ, ਹਾਂ ਪਰ ਦੇਖ ਭੈਣ ਜੀ ਤੁਸੀਂ ਨਾ ਦੱਸ ਕੇ ਹੀ ਜਾਣਾ ਸਕੂਲ, ਕਿਉਂਕਿ ਪਤਾ ਕੀ ਗੱਲ ਦੇਖੋ ਤੁਸੀਂ ਜਾਓ, ਪਿੱਛੋਂ ਮਗਰੋਂ ਬਾਅਦ ਵਿੱਚ ਨਾ ਬੱਚਿਆਂ ਨੂੰ ਬੋਲਦੇ ਆ ਤੁਸੀਂ ਪਹਿਲਾਂ ਸਾਰੀ ਗੱਲ ਕਰ ਲੈਣਾ, ਕਿ ਇੱਦਾਂ ਇੱਦਾਂ ਦੇਖੋ ਜਦੋਂ ਦੇਖੋ ਬੱਚਿਆਂ ਨੂੰ ਛੁੱਟੀ ਮਿਲੇਗੀ, ਤਾਂ ਹੀ ਤੁਸੀਂ ਜਾ ਸਕਦੇ ਹੋ।
ਹਾਂਜੀ, ਸਹੀ ਗੱਲ ਹੈ। ਅਰੇ ਇਹਦੇ ਦਰਸ਼ਨ ਜ਼ਰੂਰ ਕਰਾਣੇ ਨਿਆਣਿਆਂ ਨੂੰ ਨਾ ਲੈ ਕੇ ਜਾਣਾ, ਇੱਕ ਵਾਰੀ ਦਰਸ਼ਨ ਜ਼ਰੂਰ ਕਰਾਣੇ ਪਤਾ ਲੱਗੇ ਸਾਡੀ ਸਿੱਖੀ ਬਾਰੇ।
ਉੱਥੇ ਇੰਨੀ ਸਿੱਖੀ ਜੇ ਉੱਥੇ ਇੰਨੀ ਕੱਟੜ ਨੇ ਸਿੱਖੀ ਮਤਲਬ ਮੈਂ ਤੁਹਾਨੂੰ ਕਹਿੰਦਾ। ਉੱਥੇ ਕੋਈ ਵੀ ਆਪਣੇ ਕੇਸਾਂ ਦੀ ਬੇਦਬੀ ਨਹੀਂ ਕਰਦਾ ਹੈਗਾ। ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰੀਏ, ਤਾਂ ਪੰਜਾਬ 'ਚ ਤਾਂ ਹਰ ਘਰ-ਘਰ ਹਰ, ਬੱਚੇ ਤੋਂ ਲੈਕੇ ਵੱਡੇ ਤੱਕ ਸਭ ਅਪਨਾ-ਅਪਨਾ ਦੇਖਦੇ ਈ ਆ, ਅਪਨੀ ਪਰਸਨੈਲਟੀ ਦੇਖਦੇ ਆ। ਪਰ, ਅਗਰ ਆਪਾਂ ਉੱਧਰ ਦੀ ਗੱਲ ਕਰੀਏ ਤਾਂ ਉੱਥੇ ਹਰ ਇੱਕ ਬੰਦਾ ਚਾਹੇ ਉਹ ਬੀਬੀ ਆ, ਚਾਹੇ ਉਹ ਭਾ ਆਪਨਾ ਭਰਾ ਯਾਂ, ਤੇ ਹਰ ਇੱਕ ਬੰਦੇ ਲਈ ਉੱਥੇ ਸਿੱਖੀ ਦੀ ਬਹੁਤ ਉਹ ਕਰਦੇ ਆ, ਮਤਲਬ ਤੁਸੀਂ ਦੇਖੋਂ ਮਤਲਬ ਬਹੁਤ ਮਹੈਤਵਪੂਰਣ ਹੋਣਾ ਉੱਧਰ ਲਈ।
ਹੂੰ
ਹਾਂ
ਆਪਾ ਤਾ ਓਹੀ ਵੀਡੀਓ ਦੇਖਦੇ ਹਾਂ ਨਾ ਤਾਂ ਪਤਾ ਲੱਗਦਾ, ਕਿ ਹਾਂ ਵੀ ਬਹੁਤ ਨਿੱਕੇ-ਨਿੱਕੇ ਨਿਆਣੇ ਵੀ ਕ ਕਿਰਪਾਨ, ਅੰਮ੍ਰਿਤ ਛਕਿਆ ਹੋਇਆ ਨਿੱਕੇ-ਨਿੱਕੇ ਨਿਆਣਿਆਂ ਨੇ, ਵੀ ਜੀ।
ਤੇ ਉੱਧਰ ਦਾ ਕਦੀ ਤੁਸੀਂ ਨਗਰ-ਕੀਰਤਨ ਦੇਖੋਂ ਨਾ, ਮੈਂ ਕਹਿੰਨਾ ਵਾਂ ਉੱਧਰ ਦੇ, ਉੱਧਰ ਨਾ ਕੋਈ ਪੰਜ-ਸਾਲ ਦਾ ਬੱਚਾ ਯਾ, ਚਾਹੇ ਉੱਥੇ ਕੋਈ ਪੱਚੀ ਸਾਲ ਦਾ ਬੱਚਾ, ਚਾਹੇ ਉੱਥੇ ਕੋਈ ਪੰਜਾਹ ਸਾਲ ਦਾ ਭਾਈ ਆ ਲਾ ਲਓ ਤੁਸੀ ਹਰ ਇੱਕ ਬੰਦੇ ਦੇ ਹੱਥ ਵਿੱਚ ਤਲਵਾਰ ਹੁੰਦੀ ਆ, ਕਰਪਾਨ ਜਿਹਨੂੰ ਆਪਾਂ ਕਹਿੰਦੇ ਹਾਂ।
ਹਾਂਜੀ-ਹਾਂਜੀ।
ਹਾਂਜੀ, ਤੇ ਉੱਧਰ ਮੈਂ ਕਹਿੰਨਾ ਗੱਤਕਾ, ਇੰਨਾ ਵਧੀਆ ਗੱਤਕਾ ਸਿਖਾਂਦੇ ਆ ਬੱਚੇ ਮਤਲਬ ਬਹੁਤ, ਮਤਲਬ ਅਗਰ ਆਪਾ ਸਿੱਖੀ ਦੀ ਗੱਲ ਕਰੀਏ ਨਾ ਤੇ ਦੇਖਿਆ ਜਾਏ ਤਾ‌ ਹਜ਼ੂਰ ਸਾਹਿਬ'ਚ ਆ, ਜੋ ਸਿੱਖੀ ਆ।
ਨਾਲੇ ਵੀਰਜੀ, ਇਕ ਗੱਲ ਹੋਰ ਸੁਣੀ ਸੀ ਓ ਉੱਥੇ ਅਹ ਦਾਲ ਦਾ ਪਾਣੀ ਵੀ ਛਕਾਂਦੇ ਨੇ, ਉਹ ਕੀ ਹੈਗਾ ਮ, ਮਹਤਵਵਾ ਹੈਗੇ ਉਹਦੇ।
ਹਾਂਜੀ-ਹਾਂਜੀ, ਉੱਧਰ ਨਾ ਸਵੇਰੇ ਸਾਢੇ ਗਿਆਰਾਂ ਵਜੇ ਕੋਲ ਤਾਂ, ਅਪਣਾ ਬਾਰਾਂ ਵਜੇ ਕੋਲ ਨਾ ਅਜਾਪ ਹੁੰਦਾ ਯਾ, ਅਹ ਪਾਠ, ਵਾਹਿਗੁਰੂ ਦਾ ਸਿਮਰਨ ਹੁੰਦਾ ਯਾ। ਤੇ ਉਸ ਤੋਂ ਬਾਅਦ ਨਾ ਦਾਲ ਦਾ ਪਾਣੀ ਹੁੰਦਾ ਦਿੰਦੇ ਆ, ਅ ਆਪਣਾ ਮਾਂ ਛੋਲਿਆਂ ਦੀ ਦਾਲ ਦਾ, ਦੇਸੀ ਘਿਓ'ਚ ਤੇ ਉਹਦਾ ਇਤਿਹਾਸ ਆ ਜਿਵੇਂ ਮੰਨ ਲਓ, ਉਹ ਨਾ ਦੁੱਖਾਂ ਲਈ ਹੁੰਦੀ ਆ, ਜਿਦਾਂ ਕਈਆਂ ਨੂੰ ਰੋਗ ਹੁੰਦਾ ਕੁਛ ਹੁੰਦੇ ਆ, ਤੇ ਉਹ ਗੁਰੂ ਸਾਹਿਬ ਦੇ ਟਾਈਮ ਦੀ, ਮਤਲਬ ਉੱਥੇ ਨਾ ਹੁੰਦਾ ਸੀਗਾ ਕਿ ਉਹ ਕਹਿੰਦੇ, ਬਈ ਬਾਬਾ ਜੀ ਨੇ ਕਹਿੰਦੇ ਸੀਗੇ ਵੀ ਜਿਹੜਾ ਇੱਥੇ ਦਾਲ ਦਾ ਪਾਣੀ ਛਕੇੇਗਾ ਨਾ, ਉਹਦੇ ਸਾਰੇ ਰੋਗ, ਦੁੱਖ ਕੱਟੇ ਜਾਣਗੇ। ਏ ਉਹਨਾਂ ਲਈ ਹੁੰਦਾ, ਭੈਣਜੀ।
ਅੱਛਾ ਜੀ, ਅੱਛਾ। ਬੀ, ਮਤਲਬ ਕੋਈ ਵੀ ਛੱਕ ਨਹੀਂ ਸਕਦਾ, ਸਿਰਫ ਜਿਨੁੰ ਦੁੱਖ, ਰੋਗ ਹੈ, ਓਹੀ ਛੱਕ ਸਕਦੇ ਨੇ।
ਨਹੀਂ-ਨਹੀਂ ਦੇਖੋ ਜ਼ਰੂਰੀ ਦੀ ਗੱਲ, ਜ਼ਰੂਰੀ ਨਹੀਂ ਹੈ, ਛਕ ਤੇ ਦੇ ਸਾਰੇ ਈ ਸਕਦੇ ਨੇ, ਦੇਖੋ ਅੱਜ-ਕੱਲ, ਕੋਈ ਬਿਲਕੁਲ ਵੀ ਠੀਕ ਨਹੀਂ ਹੈ ਪ੍ਰੋ ਪਰ ਆਪਾਂ ਗੱਲ ਕਰੀਏ, ਜਿਹੜਾ ਬਿਲਕੁਲ ਹੈਨਾ, ਹਰ ਇੱਕ ਬੰਦੇ ਦੇ ਜੀਵਨ ਵਿੱਚ ਕੁਛ ਨਾ ਕੁਛ ਤਾ ਦੇਖੋ, ਐਸਾ ਹੈਗਾ ਈ ਏ। ਤੇ ਪਰ ਮੈਂ ਵੈਸੇ ਤੁਹਾਨੂੰ ਉੱਧਰ ਦੀ ਗੱਲ ਕਰ ਰਿਹਾ, ਜੋ ਉੱਥੇ ਆਪਣਾ ਉਹਨਾਂ ਨੇ ਬੋਰਡ 'ਤੇ ਲਿਖਿਆਦਾ ਨਾ ਤੇ ਆਪਣਾ ਜਿਹੜਾ, ਆਪਣਾ ਜੇ ਆਪਾਂ ਬਾਈਚਾਂਸ ਕਿਸੇ ਬੰਦੇ ਨੇ ਅਰਦਾਸ ਕਰਾਣੀ ਹੋਏ ਹੈਨਾ ਦਾਲ ਦੇ ਪਾਣੀ ਦੀ, ਤਾਂ ਇਕੱਤੀ-ਸੋ ਰੁਪਏ ਭੇਟਾਂ ਵੀ ਹੈਗੀ ਜੇ, ਮੰਨ ਲਓ ਜੇ ਤੁਸੀਂ ਕਰਾ ਆ, ਚਾ ਮੈਂ ਕਰਾਣੀ, ਜਾਂ ਕਿਸੇ ਨੇ ਵੀ ਕਰਾਣੀ ਆ, ਹਾਂ। ਚਲੋ ਭੈਣ ਜੀ ਫਿਰ, ਠੀਕ ਹੈ, ਸਤਿ ਸ਼੍ਰੀ ਅਕਾਲ। ਹੈਨਾ, ਚੰਗਾ।
ਸਤਿ ਸ਼੍ਰੀ ਅਕਾਲ ਜੀ।